ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਏ?
ਬਸ-ਬਸ ਵਧੀਆ ਤੁਸੀਂ ਸੁਣਾਓ ਠੀਕ ਹੋ!
ਹਾਂਜੀ ਸਭ ਵਧੀਆ ਜੀ।
ਹੋਰ
ਸਬ ਵਧੀਆ ਜੀ ਬਸ ਜੀ ਬਸ ਵਿਹਲੇ ਬੈਠੇ ਨੇ ਹਾਂ
ਹਾਂਜੀ ਉਹ ਤੇ ਹੈ ਪਤਾ ਕੀ ਬੱਚੇ ਛੁੱਟੀਆਂ ਨੇ ਤਾਂ ਬੱਚੇ ਬੜਾ ਤੰਗ ਕਰਦੇ ਨੇ-
ਹਾਂਜੀ।
ਬਸ ਦੇਖੋ ਹੁਣ ਅੱਜ- ਕੱਲ੍ਹ ਗਰਮੀ ਵੀ ਬਹੁਤ ਏ ਤੇ ਚਾਰ ਗਰਮੀ ਇਸੇ ਬੈਟਰ ਹੈ ਹੈ ਕਿ ਬੱਚਾ ਕਾਰਰ ' ਹੀ ਰਹਿਣ ਕਾਰਰ 'ਚ ਹੀ ਖੇਲਣ।
ਹੂ-ਹੂੰ ਲੇਕਿਨ ਘਰ ਚ ਖੇਲਣ ਨਾਲ ਬੱਚਿਆਂ ਦੀ ਦੇਖੋ ਨਾ ਨਾ ਤਾਂ ਬੱਚੇ ਦੀ ਗਰੋਥ ਹੋ ਪਾ ਰਹੀ ਹੈ ਫਿਜ਼ਕਲੀ ਨਾ ਮੈਂਟਲੀ
ਹਾਂਜੀ -ਹਾਂਜੀ ਉਹ ਤਾਂ ਹੈ ਹਮ ਹ ਹਾਂਜੀ ਪਰ ਇਹ ਨਾ ਤੁਸੀਂ ਅੰਦਰ ਤੇ ਅੰਦਰ ਮਤਲਬ ਅੰਦਰ ਘਰ ਦੇ ਅੰਦਰ ਤੇ ਸਾਡੇ ਇਹ ਹੈ ਕਿ ਬੈਠਣ ਵਾਲੀ ਗੇਮਾਂ ਖੇਲੀਆਂ ਜਾ ਸਕਦੀਆਂ ਮਤਲਬ ਅਸੀਂ ਬੈਟਬੋਲ ਵਗੈਰਾ ਨਹੀਂੀ ਖੇਲ ਸਕਦੇ ਕੁੱਛ ਐਸਾ ਨਹੀਂ ਖੇਲ ਸਕਦੇ ਨਾ। ਤੇ ਅਗਰ ਬੱਚੇ ਦੇਖੋ ਅਗਰ ਜੇ ਅਗਰ ਅਸੀਂ ਬਾਹਰ ਜਾ ਕੇ ਖੇਲਣ ਅਸੀਂ ਕਹਿਿੰਦੇ ਹ ਬੱਚਿਆਂ ਨੂੰ ਫਿਰ ਆ ਕਿ ਸ਼ਾਮ ਦੇ ਟਾਈਮ ਜਾਣ ਬੱਚੇ ਆਪਣਾ ਬੈਟ ਬੋਲ। ਖੇਲ ਲੈਣ ਉਹ ਜ਼ਿਆਦਾ ਸਹੀ ਰਹੇਗਾ ਬੈਟਬਾਲ ਖੇਲਣ ਕ੍ਰਿਕ ਅੱਜ ਕੱਲ ਦੇਖੋ ਅੱਜ ਕੱਲ ਵੈਸੇ ਉਹ ਵਾਲੀ ਗੇਮਾਂ ਹੈ ਵੀ ਨੀ ਜੋ ਅਸੀਂ ਆਪਣੇ ਟਾਈਮ ਖੇਲਦੇ ਸੀ।
ਬਿਲਕੁਲ ਉਹ ਤਾਂ ਗੱਲ ਥੋੜ੍ਹੀ ਸਹੀ ਹੈ। ਪਹਿਲੇ ਕਿੰਨੀਆਂ ਗੇਮਸ ਹੁੰਦੀਆਂ ਸੀਗੀਆਂ ਕਿ ਬਾਹਰ ਹੀ ਖੇਲਦੇ ਸੀਗੇ ਬੱਚੇ ਘ ਕੁਛ ਹੁੰਦਾ ਹੀ ਨਹੀਂ ਸੀਗਾ ਅੱਜ ਕੱਲ ਲੇਕਿਨ ਘਰ ਦੇ ਵਿੱਚ ਦੇਖੋ ਅੱਜ ਜਗ੍ਹਾ ਵੀ ਤਾਂ ਨਹੀਂ ਹੈ। ਨਾ ਤਾਂ ਅੱਜ ਕੱਲ੍ਹ ਸੁੋਸਾਇਟੀ ਵਾਲੇ ਜਗ੍ਹਾ ਦਿੰਦੇ ਬੱਚਿਆਂ ਨੂੰ ਖੇਲਣ ਲਈ ਸਭ ਕਹਿੰਦੇ ਜੀ ਆਪਣਾ ਇੱਕਕਾਡਮੀ। ਵਗੈਰਾ ਲਗਾ ਲੋ ਬਾਹਰ ਖੇਲਣਾ ਅਲਾਊਡ ਨੀ ਹੈ ਜੀ ਪਾਰਕ ਖਰਾਬ ਹੁੰਦੇ ਰ
ਅੱਛਾ ਅੱਛਾ ਤੁਹਾਡੇ ਘਰ ਦੇ ਕੋਲ ਪਾਰਕ ਨੀ ਹੈ।
ਹੈਗੇ ਆ ਜੀ ਸਾਡੇ ਲੇਕਿਨ ਉਹੀ ਨਾ ਜਿਹੜੇ ਆਸ ਪਾਸ ਦੇ ਲੋਕ ਹੁੰਦੇ ਆ ਤਾਂ ਉਹ ਮਨਾ ਕਰਦੇ ਆ ਕਿ ਗਾਰਡਨ ਖ਼ਰਾਬ ਹੋ ਜਾਏਗਾ ਅਸੀਂ ਫੁੱਲ ਪੌਦੇ ਲਗਾਏ ਹੋਏ ਆ ਤਾਂ ਉਹ ਖੇਲਣ ਖ਼ਰਾਬ ਹੋ ਜਾਣਗੇ ਕਿ ਉਹ ਵਾਕ ਕਰਨ ਲਈ ਹੈਗਾ ਖੇਲਣ ਲਈ
ਅੱਛਾ ਅੱਛਾ।